ਹ
ਹੋਰ ਫਿਰ ਕਿਦਾਂ
ਬਸ ਠੀਕ ਐੱ ਫਿਰ
ਅੱਜ ਕਿੱਥੇ ਜਾਣਾ ਫਿਰ
ਬੇਟੇ ਦੀ ਕਦੋਂ ਵਾਪਸੀ
ਉਹ ਆਊਗਾ ਦੋ ਤਰੀਕ ਨੂੰ ਦੋ ਤਰੀਕ ਨੂੰ ਸ਼ਾਮ ਨੂੰ ਤੁਰਨਗੇ ਉੱਥੋਂ ਉਹ
ਅੱਛਾ
ਤਿੰਨ ਤਰੀਕ ਨੂੰ ਸਵੇਰੇ ਸੱਤ ਜ ਰੇ ਆਣਗੇ ਹੂ
ਲੰਬਾ ਸਫ਼ਰ ਆ ਨਾ ਸਾਥ ਸਾਰੀਆਂ ਲੰਘ ਜਾਣੀਆਂਾ
ਹੂ ਹੂ
ਪੂਰੀ ਕਲਾਸ ਗਈ ਹੈ ਕਿ ਸਾਰਾ ਸਕੂਲ ਗਿਆ ਬੱਚਾ
ਪਲੱਸ ਵਨ ਟੂ
ਅੱਛਾ ਪਲੱਸ ਵਨ ਟੂ ਅੱਛਾ ਅੱਛਾ
ਹੋ ਗਏ ਸੀਗੇ ਸਤੱਤਰ ਸਤੱਤਰ ਬੱਚੇ ਹੋ ਗਏ
ਅੱਛਾ ਹੈਲੋ
ਹਾਂ, ਇੱਕ ਕੁੜੀਆਂ ਦੀ ਬੱਸ ਸੀਗੀ ਇੱਕ ਮੁੰਡਿਆਂ ਦੀ।
ਅੱਛਾ, ਕੁੜੀਆਂ ਤੇ ਮੁੰਡਿਆਂ ਦੀ ਦੋਵਾਂ ਦੀ, ਦੋ ਬੱਸਾਂ ਗਈਆਂ ਨੇ।
ਹੂ, ਦੋ ਬਸ ਬਾਕੀ ਅੱਗੇ ਤੋਂ ਮੇਰੇ ਖਿਆਲ ਤਿੰਨ ਬਣਦੀਆਂ ਸੀਗੀਆਂ, ਟੂਰਿਸਟ। ਮਰਿੰਡੇ ਤੋਂ ਹੋਰ ਵੀ ਬੱਚੇ ਜਾ ਰਹੇ ਆ ਨਾ ਦੂਜੇ ਸਕੂਲ ਦੇ। ਹਾਂ
ਅੱਛਾ-ਅੱਛਾ। ਅੱਛਾ-ਅੱਛਾ
ਉਹ ਫਿਰ ਇਕੱਠ ਕੱਠੇ ਹੋ ਕੇ ਜਾ ਰਹੇ ਨੇ। ਗਾਰਡਨ ਵੈਲੀ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ।
ਵਧੀਆ, ਬੱਚੇ ਦੀ ਲਾਈਫ ਬਣਜੂਗੀ ਕਿ ਨਹੀਂ।
ਹੋਰ, ਸੀ ਬੀ ਐੱਸ ਈ ਸ਼ੁਰੂ ਤੋਂ ਪੜ੍ਹਿਆ ਇਹ। ਵਧੀਆ ਸਗੋਂ, ਇੰਗਲਿਸ਼ ਹਾਈ ਐ ਇਹਦੀ।
ਸ਼ਿਮਲੇ ਤਾਂ ਨਹੀਂ ਗਿਆ ਕਦੇ ਤੂੰ ਹੈਨਾ?
ਸ਼ਿਮਲੇ ਮੈਂ ਕੁਫਰੀ ਗਿਆ
ਅੱਛਾ
ਕਿਹੇੋ ਜਾ ਮੌਸਮ ਉੱਧਰ?
ਉਹ ਠੀਕ ਆ, ਠੰਡਾ ਹੁੰਦਾ ਮੌਸਮ। ਉੱਥੇ ਤੌਸ਼ਾਲੀ ਰਿਸੋਰਟ ਹੈ, ਉੱਥੇ ਤਿੰਨ ਦਿਨ ਲਾ ਕੇ ਆਏ ਸੀ ਅਸੀਂ।
ਹਾਂ ਬਰਫ ਤਾਂ ਹੁੰਦੀ ਆ ਉੱਥੇ।
ਅੱਛਾ ਕੁਫਰੀ ਕਿੱਧਰ ਨੂੰ ਪੈਂਦਾ? ਸ਼ਿਮਲੇ ਤੋਂ ਅੱਗੇ
ਮੇਰੇ ਫੇਸਬੁੱਕ ਦੇ ਵਿੱਚ ਫੋਟੋਆਂ ਪਈਆਂ ਹੋਈਆਂ ਨੇ ਕੁਫਰੀ ਦੀਆਂ।
ਨਹੀਂ, ਕਿਧਰ ਨੂੰ ਪੈਂਦਾ ਸ਼ਿਮਲੇ ਤੋਂ ਅੱਗੇ ਪੈਂਦਾ। ਕਾਫੀ ਦੂਰ ਪੈਂਦਾ ਹੈਨਾ
ਬੰਦੇ ਕੋਲ ਟਾਈਮ ਹੋਣਾ ਚਾਹੀਦਾ। ਖੁੱਲ੍ਹਾ ਘੁੰਮਣ ਵਾਸਤੇ ਨਾ ਪੈਸਾ ਚਾਹੀਦਾ।
ਉਹ ਯਾਰ ਕੋਈ ਟਾਈਮ ਦੀ ਗੱਲ ਨੀ। ਆਪਾ ਸੈਚਰਡੇ ਨਿਕਲੋ ਸੰਡੇ ਉੱਥੇ ਇੰਜੋਏ ਕਰੋ। ਸੰਡੇ ਰਾਤ ਨੂੰ ਮੁੜਿਆਉ। ਸਵੇਰੇ ਡਿਊਟੀ ਤੇ ਜਾਓ। ਸਿੱਧੀ ਜਿਹੀ ਗੱਲ ਏ, ਜਿੰਨਾ ਆਪਾਂ ਸੋਚਾਂਗੇ ਓਨਾ ਆਪਾਂ ਡਿਲੇ ਕਰਾਂਗੇ।
ਕਿਆ ਕਰਨਾ ਰਹਿ ਕੇ ਦੇਖਣਾ ਹੀ, ਮਾੜਾ ਘੁੰਮਣਾ ਹੀ ਹੁੰਦਾ ਬਸ।
ਹਾਂ ਮਾੜਾ ਇੰਜੋਏਮੈਂਟ ਡੇ ਕਰਨੇ, ਇੱਕ ਦਿਨ ਏ ਬਹੁਤ ਹੁੰਦਾ।
ਸਹੀ ਗੱਲ ਆ, ਦੇਖਣੀ ਚਾਹੀਦੀ ਏ।
ਐਏਂ ਤਾਂ ਬੰਦਾ ਸੋਚਿਆ ਕਿ ਮੈਂ ਉਹੀ ਗੱਲ ਕਰਦਾ ਐਂ ਐਏਂ ਤਾਂ ਸੋਚੀ ਜਾਵੇ ਬੰਦਾ ਜਾਵੇ ਨਾ ਕਿਤੇ
ਸਹੀ ਗੱਲ ਹੈ ਐ ਤਾਂ ਹੁਣ ਗੋ ਕੋਈ ਬਾਹਰੋਂ ਇੱਧਰ ਘੁੰਮਣ ਦੇ ਫੋਰਨਰ
ਫੇਰ ਓਹੀ ਤਾਂ ਗੱਲ ਆ
ਹਰਿਦੁਆਰ ਏਧਰ ਮਥੁਰਾ ਵ੍ਰਿੰਦਾਵਨ ਬਹੁਤ ਆਉਂਦੇ ਨੇ ਗੋਰੇ ਹਨਾ।
ਹਮ
ਉਹ ਲੋਕਾਂ ਨੂੰ ਇੱਧਰ ਕਲ੍ਚਰ ਬੜਾ ਪਸੰਦ ਹੈ ਆਪਾਂ ਲੋਕਾਂ ਨੂੰ ਆਪਾਂ ਉੱਧਰ ਪਸੰਦ ਕਰਦੇ ਹਾਂ
ਓਧਰ ਮੈਂ ਤਾਂ ਪਸੰਦ ਹੀ ਨਹੀਂ ਕਰਦਾ ਉਹਨਾਂ ਦਾ ਕਲ੍ਚਰ ਗੰਦਾ ਜਾ ਕਲ੍ਚਰ ਹੈ
ਹਮ ਆਪਣਾ ਇੱਧਰ ਵਧੀਆ ਕਲਚਰ ਹੈ ਜੇ ਲੋਕ ਤਾਂਹੀਓ ਗੋਰੇ ਲੋਕ ਕਿੱਧਰ ਆਉਂਦੇ ਆ ਜ਼ਿਆਦਾ ਘੁੰਮਣ
ਰਿਚੁਅਲ ਜਿੰਨੇ ਆਪਣੇ ਇੰਡੀਅਨ ਦੇ ਨੇ ਨਾ ਕਿਸੇ ਦੇ ਨਹੀਂ ਹੈਗੇ
ਹਾਂ ਸਹੀ ਸਹੀ ਗੱਲ ਆ ਸਹੀ
ਬਾਕੀ ਕੰਟਰੀਆਂ ਦਾ ਹੁਣ ਅਮਰੀਕਾ ਦੇਖ ਲੈ, ਛੋਟੀਆਂ-ਛੋਟੀਆਂ ਕੁੜੀਆਂ ਨੂੰ ਮਾਰ ਮੁਰਕੇ ਸਾਰਾ ਕੁਛ ਕਰਕੇ, ਫਿਰ ਉਹਨਾਂ ਨੂੰ ਉਹ ਮਾਸ ਵੇਚ ਦਿੰਦੇ ਨੇ।
ਤਾਂ ਹੀ ਏਰਲਾ ਬਹੁਤ ਹੋਣਾ।
ਆਪ ਬਹੁਤ ਹੈਗੀਆ ਕੰਟਰੀ।
ਹੂੰ
ਐਵੇਂ ਤਾਂ ਨੀ ਕਹਿੰਦੇ, ਐਵੇਂ-ਐਵੇਂ ਤਾਂ ਨੀ ਕਹਿੰਦੇ, ਆਪਾਂ ਜਿੱਥੇ ਭਾਰਤ ਚ ਬੈਠੇ ਤੇ, ਆਪਣੇ ਬਿਲਕੁਲ ਨੀਚੇ ਜਾ ਕੇ
ਕੇ ਜਿੱਥੇ ਪ੍ਰਿਥਵੀ ਦੁਬਾਰਾ ਖੁੱਲਦੀ ਹੈ। ਉੱਥੇ ਨਰਕ ਹੈ। ਹੂੰ, ਉੱਥੇ ਇਹ ਹੁੰਨ ਤੂੰ ਆਪੇ ਲਾਲਾ, ਉੱਥੇ ਤਾਂ ਫਿਰ ਅਮਰੀਕਾ ਹੀ ਐ। ਹਾਂ। ਸਹੀ ਗੱਲ ਐ। ਹਾਂ। ਜਿਵੇਂ ਵਰਿੰਦਾਵਨ ਸਕਰੋਨ ਟੈਂਪਲ ਦੇ ਗੋਰੇ ਕਿੰਨੇ ਬੈਠੇ। ਉਠੇ ਆ ਕੇ ਕੀਰਤਨ ਕਰਦੇ ਆ। ਉੱਥੇ ਸਾਰਾ ਕੁਛ ਕੇ ਨਹੀਂ
ਚੰਡੀਗੜ੍ਹ ਵੀ ਬਣਿਆ ਹੁਣ ਸਕਨ ਟੈਂਪਲ ਬੜਾ ਸੋਹਣਾ ਬਣ ਗਿਆ ਕਹਿੰਦੇ। ਹਾਂ, ਮੈਂ ਗਿਆ ਨੀ ਜਾ ਕੇ ਆਉਣਾ ਯਾਰ। ਹਾਂ-ਉੱਥੇ ਗੋਰੇ ਹੁੰਦੇ। ਨਹੀ
ਅੱਛਾ ਅੱਛਾ।
ਉੱਥੇ ਕੀਰਤਨ ਹੁੰਦਾ ਰਹਿੰਦਾ। ਹਾਂ, ਰਾਜਪੁਰੇ ਵੀ ਆ ਮੇਰੇ ਖਿਆਲ ਚ, ਮੈਨੂੰ ਲੱਗਦਾ ਰਾਜਪ ਉਰੇ ਵੀ ਹੈਗਾ।
ਰਾਜਪੁਰੇ ਵੀ ਹੈਗਾ।
ਹੂੰ
ਸੋਣੇ ਨੀ ਯਾਰ ਕਦੇ ਰਾਜ ਬਾਰੇ।
ਰਾਜਪੁਰੇ ਮੈਨੂੰ ਤਾਂ ਬੜੀ ਦੇਰ ਹੋ ਗੀਏ, ਉਦੋਂ ਬੁੱਕਸ ਵੇਚਦੇ ਹੁੰਦੇ ਸੀ। ਤਾਂ ਪਤਾ ਮੈਨੂੰ,
ਕਿਆ ਕਰਦੇ ਓ, ਤੁਸੀਂ?
ਅ ਜਿਵੇਂ ਬੁੱਕਸ ਨਈ ਵੇਚਦੇ, ਹੁੰਦੇ ਸ਼ੋਪ ਤੇ ਆਏ ਸੀ। ਉਹ ਦੱਸਦੇ ਸੀ ਕਹਿ ਲੈ ਸਾਡੀ ਐਪ ਐ, ਹਾਂ ਉੱਥੇ ਅਸੀਂ ਮੰਦਿਰ ਐ, ਕ੍ਰਿਸ਼ਨਾ ਜੀ ਦਾ, ਤੁਸੀਂ ਆਓ ਹਾਂ-ਹਾਂ, ਹਾਂ। ਭਗਵੱਤ ਗੀਤਾ।
ਅੱਛਾ-ਅੱਛਾ
ਹੁੰ।
ਹਮ ਬਓ ਵਧੀਆ ਕਹਿੰਦੇ ਕੀਰਤਨ ਬਓ ਵਧੀਆ ਕਰਦੇ ਨਾ ਏ ਗੋਰੇ ਹਰੇ ਰਾਮ ਹਰੇ ਕ੍ਰਿਸ਼ਨਾ ਨਾ।
ਅਸੀਂ ਇਸਕੌਣ ਟੈਮਪਲ ਜਦੋਂ ਗਏ ਸੀ ਵ੍ਰਿੰਦਾਵਨ ਬਾਈ ਔਥੋਂ ਤਾਂ ਹਿੱਲਨ ਨੂੰ ਦਿਲ ਨਹੀਂ ਕਰਦਾ ਲੋਕੀ ਨੱਚਦੇ ਆ ਔਥੇ ਕੋਈ! ਹੁੰ। ਮੈਂ ਕਯਾ ਸਾਰਾ ਕੁਛ ਛੱਡੋ ਉਰੇ ਠੀਕ ਹੈ। ਔਨਾਂ ਦੇ ਚਰਨਾਂ ਚ ਤਾਂ ਲੱਗੇ ਹੋਏ ਆ। ਸਾਰੇ ਏ ਟੂ ਜੈਡ ਜਿੰਨੇ ਲੋਗ ਖੜੇ ਆ ਜਿੱਥੇ ਖੜੇ ਆ ਓਥੇ ਨੱਚ ਰਹੇ ਨੇ। ਹੁੰ।
ਨਜ਼ਾਰਾ ਦੇਖਣ ਆਲਾ ਫਿਰ ਤਾਂ ਨਾ।
ਹਾਂ।
ਤਾਂਹੀ ਕਹਿੰਣਾ ਉੱਥੋਂ ਆ ਕੇ ਬੰਦੇ ਦਾ ਮੁੜਨ ਨੂੰ ਦਿਲ ਨੀ ਕਰਦਾ, ਇਧਰ ਨੂੰ ਹਨਾ ਜਾਕੇ ਵ੍ਰਿੰਦਾਵਨ ਵੀ ਦੇਖਣ ਨੂੰ ਬਹੁਤ ਕੁੁਸ਼ ਹੈ। ਮੰਦਰ ਬਹੁਤ ਆ।
ਵਰਿੰਦਾਵਨ ਤਾਂ ਜੇ ਤੂੰ ਪ੍ਰੋਪਰ ਦੇਖਣਾ ਤੈਨੂੰ ਛੇ ਮਹੀਨੇ ਰਹੇਗਾ ਤਾਂ ਵੀ ਪੁਰਾ ਨਹੀਂ ਔਨਾ।
ਅੱਛਾ ਜੀ।
ਹਾਂ।
ਇਹਨਾਂ ਮੰਦਿਰ ਆ।
ਏਨੇ ਮੰਦਰ ਆ ਓਥੇ।
ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਆ ਔ ਤਾਂ ਔ ਹੈ ਨਾ ਆਪਣਾ
ਗੋਕੁਲ, ਗੋਕੁਲ, ਗੋਕੁਲ, ਗੋਕੁਲ ਤਿਨ ਦਸ ਪਰ ਯਾ ਪ੍ਰੋਪਰ ਘੁੰਮਣ ਲਈ ਟਾਈਮ ਬਹੁਤ ਚਾਹੀਦਾ ਹੈ।
ਹਾਂ।
ਅਸੀਂ ਜਾਹੀਦਾ। ਬਾਂਕੇ ਬਿਆਰੀ ਜੀ, ਬਰਸਾਨਾ ਜੀ ਔਰ ਦੇਨ ਪਰਕਰਮਿਆ ਕਰੀ ਦੀ ਹੈ। ਬਸ ਫੇਰ ਔ ਤੋਂ ਬਾਅਦ ਬਾਕ ਤੋਂ ਬਾਦ ਜਨਮ ਔਥੇ ਜਨਮ ਭੂਮੀ ਜਾਈਦਾ ਜ
ਗੋਕੁਲ ਤੇ
ਨਹੀਂ ਨਹੀਂ ਦੇਰ ਕੰਧ ਦੀ ਹੈ ਹੁੰ ਹੁੰ ਔ ਵੀ ਔਥੇ ਹੀ ਆ ਮਥੁਰਾ ਮਥੁਰਾ ਚ। ਜਿੱਥੇ ਜਨਮ ਹੋਇਆ ਈ ਕਾਨਾ ਜੀ ਦਾ।
ਹੁੰ।
ਭਗਵਾਨ ਦੀ ਬਹੁਤ ਲੀਲਾ ਭਾਈ ਔਥੇ ਵੀ ਕਿ ਨਹੀਂ, ਰੰਗ ਬਰਸਦਾ ਪੂਰਾ।
ਪੂਰਾ ਔਥੇ ਯਾਰ ਜਿਹੜਾ ਬਰਸਾਾਨਾ ਹੈ ਨਾ, ਔ ਬ੍ਰਹਮਾ ਜੀ ਦੀ ਪ੍ਰਕਿਰਤੀ ਤੋਂ ਬਾਹਰ ਹੈ।
ਅਛਾ।
ਔ ਰਾਧਾ ਰਾਣੀ ਜੀ ਨੇ ਬਸਾਇਆ ਸੀ।
ਹਾਂ।
ਇੱਕ ਇੱਕ ਔ ਵੀ ਮੰਦਿਰ ਹੈ, ਕਹਿੰਦੇ ਰਾਤ ਨੂੰ ਦੇ ਔਥੇ ਨੀ ਰਹਿ ਸਕਦਾ ਬੰਦਾ। ਕਿਹੜਾ ਮੰਦਿਰ ਸੁਣਿਆ ਮੈਂ, ਦੀਦੀ ਵਾ ਰਾਸ ਰਾਸ
ਰਾਸ ਕਰਦੇ ਆ ਹਾਂ ਉੱਥੇ ਰਹਿ ਨੀ ਸਕਦਾ ਉੱਥੇ ਕਈਆਂ ਦੀ ਸਮਾਧ ਬਣੀ ਹੋਈ ਹੈ ਜਿਹੜੇ ਰਾਤ ਨੂੰ ਜਬਰਦਸਤ ਰਹੇ ਉਹ ਪੂਰੇ ਹੀ ਹੋ ਗਏ
ਮੁੜ ਕੇ ਬ ਨਿਕਲੇ ਨੇ ਬਾਹਰ
ਨਿਕਲੇ ਮਤਲਬ ਮੋਕਸ਼ ਨਾਲ ਦੀ ਨਾਲ ਮੋਕਸ਼
ਦਰਸ਼ਨ ਕਰ ਲੈਂ ਰਣਾ ਹ ਨੇ ਹੈਾ
ਹਮ
ਰੋਜ਼ ਕਹਿੰਦੇ ਰਸ ਹੁੰਦਾ ਉੱਥੇ ਨਾ
ਹਾਂ ਡੇਲੀ
ਦੇਖ ਲੋੋ ਹੈ ਪਰਮਾਤਮਾ ਦੀ ਕਿਰਪਾ ਹੋ ਨਾ ਸਭ
ਤੇ ਭੋਲੇਨਾਥ ਨੇ ਜਿਹੜਾ ਦੇਖੇ ਆਏ ਸੀਗੇ ਅਹ ਗੋਪੀ ਬਣ ਕੇ ਉਹ ਵੀ ਹੈ ਗੋਪੇਸ਼ਵਰ ਮਹਾਦੇਵ
ਗੋਪੇਸ਼ਵਰ ਮਾ ਦੇ ਹਾਂ ਸੁਣਿਆ ਜੀ ਸੁਣਿਆ ਵ
ਹਮ ਉਹ ਵੀ ਹੈਗੇ ਮੰਦਿਰ ਉੱਥੇ ਹਾਂ ਉਹ ਜੰਮਣਾ ਜੀ ਤੇ ਤੱਟ ਤੇ ਹੀ ਨੇ ਅੱਗੇ ਜਾ ਕੇ
ਕਰਨਾ ਆਏ ਜ ਜਨਮ ਹੋ
ਹਮ ਨਹੀਂ ਨਹੀਂ ਉਹ ਤਾਂ ਹੈਏ ਸੀ ਜਦੋਂ ਇਹਨਾਂ ਨੇ ਜ ਚ ਕੀਤੀ ਸੀ ਨਾ ਲੀਲਾ ਨਿਧੀਵੰਸ਼ ਔਦੋਂ ਔਦੇ ਵਿਰਾਸ ਵਿੱਚ ਆਏ ਸੀਗੇ
ਅੱਛਾ
ਕਦੇ ਨਾ ਤੂੰ ਉਥੇ ਯੂਟਿਊਬ ਤੇ ਭਾਈ ਅਹ ਘਨਈਆ ਮਿੱਤਰ ਹੈਣਾ ਉਹਦਾ ਮਹਾਰਾਸ ਸੁਣ ਕੇ ਦੇਖੀ ਉਹ ਚ ਤੇ ਮਹਾਰਾਸ਼
ਮਹਾਰਾਸ ਅੱਛਾ
ਹਾਂ ਉਹ ਸੁਣ ਕੇ ਦੇਖੀ ਤੈਨੂੰ ਪਤਾ ਲੱਗੂ ਵੀ ਕੀ ਸੀ ਉਹ
ਅੱਛਾ
ਬਹੁਤ ਪਿਆਰਾ ਗਾਉਂਦਾ ਉਹ
ਅੱਛਾ ਵਿਸਤਾਰ ਚ ਗਾਇਆ ਦਾ ਪੁਰ
ਬੈਂਕ ਡਿਟੇਲਸ
ਅੱਛਾ ਜੀ ਦੇਖਣ ਵਾਲੀ ਬਿਰਤਾ ਉਹ ਨਾ ਵੀ ਜਗ੍ਹਾ ਹੈ ਯਮੁਨਾ ਜੀ ਇਸ਼ਨਾਨ ਕਰੇ ਉਹਦੇ ਮੈਂ ਕਿਹਾ ਜੰਮਨਾ ਜੀ ਇਸ਼ਨਾਨ ਕਰਦੇ ਹੋਣੇ ਲੋਕ ਉੱਥੇ ਵੀ ਨਾ ਗੰਗਾ ਵਗੋਂ
ਹਾਂ
ਅੱਛਾ ਅੱਛਾ
ਨੈਣਾ ਦੇਵੀ ਵੀ ਦੇਖ ਲ ਕਿੰਨਾ ਸ਼ਾਨਦਾਰ ਬਣਾ ਤਾ ਇਹਨਾਂ ਨੇ ਛੇ ਪੌੜੀਆਂ ਸਟੈਪ ਜ ਬਣਾ ਕੇ ਅੱਗੇ ਪਹਾੜੀ ਖ਼ਤਮ
ਕਿਥੇ
ਨੈਣਾ ਦੇਵੀ
ਹੁਣ ਦੁਬਾਰਾ ਹੁਣ ਹੁਣ ਕਰਿਆ ਸੈਟ
ਤੂੰ ਗਿਆ ਕਿੰਨੀ ਦੇਰ ਹੋ ਗਈ ਤੈਨੂੰ ਗਰੇ ਨੂੰ
ਮੈਂ ਗਿਆ ਸੀ ਦਸੰਬਰ ਦੋ ਹਜ਼ਾਰ ਚੌਵੀ 'ਚ
ਤੇ ਤੂੰ ਉਹ ਪਿੱਛੇ ਨਹੀਂ ਗਏ ਜਿੱਥੇ ਟਿੰਬਲ ਟ੍ਰਰੇਨ ਵਗੈਰਾ ਏ ਟਿੱਬਲ ਟ੍ਰੇਨ ਤੋਂ ਅੱਗੇ ਜਾ ਕੇ ਵੀ ਢਾਬਾ ਹੈ ਨੀਚੇ ਜਾ ਕੇ
ਹਾਂ ਹਾਂ
ਢਾਬੇ ਦੇ ਉੱਪਰਲੇ ਪਾਸੇ ਜਗਾ ਨੀ ਬਣੀ ਫੋਟੋ ਫੋਟੋ ਖਿੱਚਣ ਨੂੰ ਉਹ ਸਟੈਪ ਜਿਹੇ ਬਣਾਏ ਹੋਏ ਨੇ ਅੱਗੇ ਬਾਅਦ ਬਾਥਰੂਮ ਬਣਿਆ ਹੋਇਆ ਉਹ ਤੋਂ ਅੱਗੇ ਜਿਹੜਾ ਰਸਤਾ ਨੀਚੇ ਉੱਤਰਦਾ ਉਹ ਜਾਂਦਾ ਹੈ ਕੁੰਡ ਨੂੰ ਜਾਂਦਾ ਜਿੱਥੋਂ ਪਾਣੀ ਭਰ ਕੇ ਲਿਆਂਦੇ ਨੇ ਮਾਤਾ ਰਾਣੀ ਦਾ ਇਸ਼ਨਾਨ ਕਰਨ ਵਾਸਤੇ
ਹਾਂ ਹਾਂ
ਉਹ ਜਗ੍ਹਾ ਰਹਿ ਰਹੇ
ਅੱਛਾ ਨਵੀਂ ਬਣਾਈ ਹੈ ਹੈਂ
ਹੂ ਹੂ
ਪਤਾ ਨੀ ਮੈਂ ਏਨਾ ਧਿਆਨ ਨੀ ਦਿੱਤਾ ਵ ਤਾਂ ਸਿੱਧੇ ਹੀ ਗਏ ਤੇ ਪੌੜੀਆਂ ਚੜ ਕੇ ਮੱਥਾ ਟੇਕਣ
ਫੇਰ ਪੌੜੀਆਂ ਨਹੀਂ ਉਹ ਪਿੱਛੇ ਦੀ ਜਿਹੜਾ ਉੱਪਰ ਚੜ੍ਹਦਾ
ਅੱਛਾ ਉਹ ਚੜਾਈਏ ਸਿੰਪਲ ਪੌੜੀਆਂ ਨਹੀਂ ਹੈਗੀਯਾ
ਚਲੋ ਜਿਵੇਂ ਆਪਾਂ ਗੱਡੀ ਉੱਪਰ ਤੱਕ ਨਹੀਂੀ ਜਾਂਦੀ
ਹਮ
ਭਵਨ ਤੱਕ
ਮ ਟਾਈਮ ਹੋ ਗਿਆ ਟਾਈਮ ਹੋ ਗਿਆ ਠੀਕ ਹੈ ਤੂੰ ਕਰ